ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਉਹ।
ਕੀ ਹਾਲ-ਚਾਲ, ਭੈਣਜੀ?
ਬਹੁਤ ਵਧੀਆ, ਬਹੁਤ ਵਧੀਆ! ਚਲੋ ਸ਼ੁਕਰ ਹੈ ਤੁਸੀਂ ਅੱਜ ਸਾਨੂੰ ਫੋਨ ਤੇ ਕੀਤਾ, ਭੈਣ ਜੀ, ਬਹੁਤ ਖੁਸ਼ੀ ਹੋਈ। ਤੁਹਾਡਾ ਵ ਅੱਜ ਕਿਸ ਤਰ੍ਹਾਂ ਮਨ ਆ ਗਿਆ ਸਾਨੂੰ ਹੁਣ ਯਾਦ ਆ ਗਏ ਸਾਡੀ ਤੁਹਾਨੂੰ?
ਕਰਦੀ ਵੀ ਸੀ ਤੁਹਾਨੂੰ ਸੋਚਦੀ ਵੀ ਸੀ ਰੋਜ਼ ਫੋਨ ਕਰਾਂ- ਫੋਨ ਕਰਾਂ। ਫਿਰ ਸਮੇ ਨੀ ਲੱਗ ਪੈਂਂਦਾ ਬੱਚਿਆਂ 'ਚ ਹੀ ਬਿਜ਼ੀ ਹੋਏ ਪਏ ਆ। ਅੱਜ-ਕੱਲ੍ਹ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀਆਂ। ਸਾਰਾ ਦਿਨ ਪਤਾ ਹੀ ਨੀ ਲੱਗਦਾ ਕੰਮਾਂ 'ਚ ਲੱਗੇ ਰਹੋ।
ਓ ਹੋ ਮੈਂ ਕਿਹਾ ਭੈਣਜੀ ਸਾਨੂੰ ਭੁੱਲ ਹੀ ਗਏ ਨੇ।
ਮੈਂ ਬੜੇ ਦਿਨਾਂ ਦੀ ਭੈਣਜੀ ਸੋਚਦੀ ਪ ਸੀ ਮੇਰੇ ਨਾ ਕਮਰ ਲੱਤਾਂ ਬੜੀਆਂ ਦਰਦ ਰਹਿੰਦੀਆਂ ਸੀ ਤੇ ਸਾਡੇ ਇੱਥੇ ਨਾ ਨਵਾਂ ਇੱਕ ਉਹ ਖੁੱਲਿਆ ਸੈਂਟਰ ਖੁੱਲਿਆ ਉੱਥੇ ਬੜਾ ਚੰਗਾ ਸੇਕ ਕਰਦੇ ਨੇ ਭੈਣਜੀ। ਮੈਂ ਦੋ-ਤਿੰਨ ਦਿਨਾਂ ਦੀ ਕਰਾ ਕੇ ਆਂਦੀ ਵੀ ਮਨ ਨੂੰ ਬੜਾ ਆਰਾਮ ਲੱਗਿਆ ਤੇ ਮੈਂ ਕਿਹਾ ਭੈਣ ਜੀ ਨ ਦੱਸ ਤਾਂ ਵੀ ਉਹਨਾਂ ਦੇ ਪੈਰ ਸੁਣ ਰਹਿੰਦੇ ਨੇ ਉਹ ਵੀ ਇੱਕ ਵਾਰੀ ਜਾ ਕੇ ਕਰਾ ਲੈਣ। ਤੁਸੀਂ ਤੁਹਾਨੂੰ ਪਤਾ ਤੁਹਾਡੇ ਘਰ ਦੇ ਸਾਹਮਣੇ ਤੇ ਖੁੱਲਿਆ
ਅੱਛਾ -ਅੱਛਾ- ਅੱਛਾ- ਅੱਛਾ -ਅੱਛਾ ਇਹ ਮੰਦਿਰ ਦੇ ਕੋਲ ਕਰਕੇ ਉੱਧਰ ਪਰੇ
ਹਾਂ ਤੁਹਾਡੇ ਸਰਦਾਰ ਜੀ ਦੇ ਉੱਥੇ ਸਰਦਾਰ ਜੀ ਦੀ ਕਮਰ ਦਰਦ ਰਹਿੰਦਾ ਨਾ ਬੜਾ ਤੁਹਾਡੇ ਉਹਨਾਂ ਨੂੰ ਵੀ ਲੈ ਜਾਓ ਚੰਗਾ ਆਰਾਮ ਮਿਲੇਗਾ ਉਹਨਾਂ ਨੂੰ
ਅੱਛਾ ਅੱਛਾ- ਅੱਛਾ- ਅੱਛਾ ਉਹ ਕਿੰਨੇ ਵਜੇ ਖੁੱਲ ਜਾਂਦਾ ਨੇ ਉਹ
ਹਾਂਜੀ ਸਵੇਰੇ-ਸਵੇਰੇ ਖੁੱਲ ਜਾਂਦਾ, ਸਵੇਰੇ-ਸਵੇਰੇ ਖੁੱਲ ਜਾਂਦਾ ਸਵੇਰੇ-ਸਵੇਰੇ ਜਾ ਕੇ ਉੱਥੇ ਨੰਬਰ ਲਾ ਲੋ ਤੇ ਕਰਾ ਲੋ।
ਅੱਛਾ ਜੀ ਉੱਥੇ ਕੋ ਨੰਬਰ-ਨੂੰਬਰ ਵੀ ਲੱਗਦੇ? ਉਥੇ ਭੈਣ ਜੀ ਕੋਈ ਨੰਬਰ
ਹਾਂਜੀ ਨੰਬਰ ਲੱਗਦੇ ਨੇ ਭੈਣਜੀ।
ਨੰਬਰ ਫਿਰ ਭੈਣਜੀ ਫਿਰ ਟਾਈਮ ਵੀ ਲੱਗਦਾ ਉਹ ਸੀ ਜਿਸਨ
ਟਾਈਮ ਤਾਂ ਲੱਗਦਾ ਹੀ ਹੈ ਭੈਣ ਜੀ ਤੁਸੀਂ ਲੋਕਾਂ ਨੇ ਤਾਂ ਗੁਰਦੁਆਰੇ ਜਾਣਾ ਹੁੰਦਾ ਨਾ ਸਵੇਰੇ ਤੁਸੀ ਗੁਰ ਇੰਝ ਕਰ ਸਕਦੇ ਹੋ ਗੁਰਦੁਆਰੇਓ ਆ ਕੇ ਕਰਾ ਸਕਦੇ ਹੋ। ਤੁਸੀ ਸਵੇਰੇ-ਸਵੇਰੇ ਤੇ ਕਰਾ ਨੀ ਪਾਓਗੇ ਤੁਸੀਂ ਗੁਰਦੁਆਰੇ ਜਾਣਾ ਹੁੰਦਾ।
ਹਾਂ -ਹਾਂ -ਹਾਂ- ਹਾਂ ਅੱਛਾ-ਅੱਛਾ-ਅੱਛਾ-ਅੱਛਾ ਤੁਸੀ ਭੈਣ ਜੀ। ਕਿੰਨੇ ਵੱਜੇ ਜਾਂਦੇ ਘਰੋਂ
ਮੈਂ ਤੇ ਭੈਣਜੀ ਸਵੇਰੇ ਚਲੀ ਜਾਂਦੀ ਆਂ। ਛੇ ਵਜੇ ਚਲੀ ਜਾਂਦੀ ਹ ਸਵੇਰੇ ਤੇ ਰਹੀ ਗੱਲ ਅੱਧਾ-ਇੱਕ ਘੰਟਾ ਲੱਗਦਾ। ਹਾਂ ਚਾਹ-ਸ਼ਾਹ ਬਣਾ ਕੇ ਸਾਰਿਆਂ ਸਾਰੇ ਗੁਰਦੁਆਰੇ ਟੁੱਰ ਜਾਂਦੇ ਨੇ ਫਿਰ ਮੈਂ ਪਿੱਛੋਂ ਨਿਕਲ ਜਾਂਦੀ ਹਾਂ।
ਅੱਛਾ-ਅੱਛਾ ਤੇ ਫਿਰ ਤੁਹਾਡੇ ਸਰਦਾਰ ਜੀ ਜਾਣਦੇ ਹੋਸੇ ਤਾਂ ਰੋਟੀ ਪਾਣੀ ਕੌਣ ਪਿੱਛੋਂ ਬਣਾਉਂਦਾ ਉਸੀ ਨੇ
ਨਹੀਂ ਬਣਾ ਕੇ ਜਾਂਦੀਆਂ ਸਾਰਾ ਕੁਛ ਜੀ ਉਹਨਾਂ ਨੂੰ ਟੋੜ ਕੇ ਫਿਰ ਜਾਨੀ ਆ ਬੱਚੇ ਸੁੱਤੇ ਰਹਿੰਦੇ ਨੇ ਅੱਜ ਕੱਲ ਛੁੱਟੀਆਂ ਨੇ ਬੱਚੇ ਫਟਾਫਟ ਹੋ ਕੇ ਆ ਜਾਂਦੀ ਹਾਂ ਘੰਟਾ ਲੱਗ ਜਾਂਦਾ ਘੰਟੇ ਬਾਅਦ ਆ ਜਾਂਦੀ ਆਂ।
ਉਹ ਤੇ ਮੈਨੂੰ ਕਹਿੰਦੇ ਦੇ ਜੀ ਉੱਥੇ ਤੇ ਬੜੇ ਬੰਦੇ ਤੀਹ ਚਾਲੀ ਬੰਦਾ ਹੁੰਦਾ ਭੈਣ ਜੀ ਲੈਣਾ ਨੰਬਰ
ਸਵੇਰੇ-ਸਵੇਰੇ ਨੀ ਭੈਜੀ ਇੰਨਾ ਰਸ਼ ਹੁੰਦਾ ਸਵੇਰੇ- ਸਵੇਰੇ ਖਾਲੀ ਹੁੰਦਾ।
ਦੋ ਘੰਟੇ ਬਹਿਣੇ ਪੈਂਦੇ ਨੇ ਫਰ ਚਾਲੀ ਮਿੰਟ ਅਹ ਕਿ ਚਾਲੀ -ਚਾਲੀ ਮਿੰਟ ਦੀ ਥਰਾਪੀ ਦਿੰਦੇ ਨੇ ਤੇ ਸੇਕਾ ਦਿੰਦੇ ਨੇ ਮਤਲਬ ਤੁਸੀਂ ਕਹਿੰਦੇ ਮੈਂ ਤੇ ਕਿਸੇ ਮੇਰੀ ਸਹੇਲੀ ਏ ਗੁਰਦੁਆਰੇ ਉਹ ਕਹਿੰਦੀ ਸੀ ਭੈਣ ਜੀ ਮੈਨੂੰ ਬੜਾ ਆਰਾਮ ਹੈ ਮੈਂ ਕਿਹਾ ਭੈਣ ਜੀ ਫਿਰ ਤੁਸੀ ਕਿ ਬਈ ਕਿ ਕਿਤਨੇ ਦਿਨ ਹੋ ਗਏ ਤੁਹਾਨੂੰ ਬਈ ਉਹ ਹਮੇਸ਼ਾ ਹੀ ਕਰਦੇ ਰਹਿੰਦੇ ਨੇ ਕਿਵੇ ਥੋੜੇ ਦਿਨਾਂ ਬਾਅਦ ਫਿਰ ਤੁਹਾਨੂੰ ਕੁਛ ਕਹਿੰਦੇ ਨੇ। ਕਹਿੰਦੇ ਨਹੀਂ ਭੈਣ ਜੀ ਉਸਦਾ ਹੈਗਾ ਉਹ ਫਿਰ ਥੋੜ੍ਹਾ ਟਾਈਮ ਜਿੱਥ ਤੱਕ ਤੁਹਾੜਾ ਮਨ ਮੰਨਦਾ ਨਾ ਤੁਹਾਡਾ ਸਰੀਰ ਨਹੀਂ ਠੀਕ ਹੁੰਦਾ ਵੱਦ ਤਕ ਤੁਸੀਂ ਕਰਾਂਦੇ ਰਹਵੋ। ਵੀ ਜਿਸ ਟਾਈਮ ਤੁਹਾਡਾ ਸਰੀਰ ਠੀਕ ਹੋ ਜਾਏ ਤਾਂ ਤੁਸੀਂ ਛੋੜ ਦਵੋ। ਤੇ ਮੈਂ ਕਿਹਾ ਕੋਈ ਪੈਸੇ ਪੂਸੇ ਵੀ ਲੈਂਦਾ ਤੇ ਕਿ ਨਹੀਂ ਕਹਿੰਦੇ ਨਹੀਂ- ਨਹੀਂ ਪੈਸੇ ਕੋਈ ਨਹੀਂ ਲੈਂ ਦੇ ਉਹ ਮਸ਼ੀਨ ਕਹਿੰਦੇ ਨੇ ਖਰੀਦੋ।
ਉਹ ਭੈਣ ਜ ਅਸੀਂ ਥੱਕੇ, ਥੱਕੇ ਪਏ ਹੁਣੇ ਆ ਜੇ ਮਨ ਕਰਦਾ ਕਰਾ ਆਨੇ ਆ ਥੋੜਾ ਜਿਹਾ ਰੁਕਾਵਟ ਉਤਰ ਜਾਂਦੀ ਬਸ ਹੋਰ ਕੀ ਹੈ ਐ, ਸਾਰਾ ਦਿਨ ਲੇਟਣ ਦਾ ਟਾਈਮ ਮਿਲਦਾ ਕੋਈ ਨੀ ਫੇਰ ਥੋੜਾ ਹੁੰਦਾ ਥਕਾਵਟ ਉਤਰ ਜਾਵੇ ਚੰਗੀ ਤਰ੍ਹਾਂ ਕੰਮ ਕਰ ਸਕੀਏ, ਥੋੜੀ ਸਰੀਰ ਦੀ ਊਰਜਾ ਆ ਜਾ ਜਾਂਦੀ ਏ ਤੇ ਕੰਮ ਕਰ ਲੈਂਦੇ ਹਾਂ, ਇੱਕ ਘੰਟਾ ਬਰ ਸੇਕਾ ਕਰਾਉਂਦੇ ਹਾਂ ਇੱਕ ਤਰ੍ਹਾਂ ਸਮਝ ਲੋਓ ਮਾਲਿਸ਼ ਹੀ ਹੋ ਜਾਂਦੀ ਹੈ, ਮਾਲਿਸ਼ ਕਰਾਉਂਦੇ ਹਾਂ।
ਚਲੋ ਭੈਣ ਜੀ ਇਹ ਵੀ ਚੰਗਾ ਨੇ ਨਾ ਸਰੀਰ ਤੇ ਸਾਰਾ ਦਿਨ ਕੰਮ ਕਰਦਾ ਰਹਿੰਦਾ ਨਾ
ਹਾਂ ਫਿਰ ਸਾਰਾ ਦਿਨ ਕੰਮ ਕਰ ਪਾਉਂਦੇ ਆ ਨਾ ਥਕਾਵਟ ਦੂਰ ਹੋ ਜਾਂਦੀ ਬਸ ਇਹੀ ਫਰਕ ਪਰ ਏ ਹੀ ਆਰਾਮ ਮਿਲ ਜਾਂਦਾ ਹੋਰ ਅੱਜ ਕੱਲ੍ਹ ਦੇ ਬੱਚੇ ਤੁਹਾਨੂੰ ਪਤਾ ਤਾ ਤੇ ਹੈ ਪਹਿਲੇ ਦੇ ਬੱਚਿਆਂ ਨੂੰ ਕਹਿੰਦੇ ਸੀ, ਦ ਘੁੱਟਦੇ ਰਹਿੰਦੇ ਸੀ ਦਬਾਉਂਦੇ ਰਹਿੰਦੇ ਸੀ, ਅੱਜ-ਕੱਲ੍ਹ ਦੇ ਕਿਸੇ ਕੋਲ ਟਾਈਮ ਕੋਈ ਨੀ ਉਹ ਕਿੱਥੇ ਘੁੱਟਦੇ ਨੇ ਦਬਉਂਦੇ ਨੇ ਹਰ ਕਿਸੇ ਨੂੰ ਬੋਲਦੇ ਰਹੋ, ਲਤਾੜ ਦੇ ਦਬਾ ਦੇ ਕੁੱਟਦੇ ਕੋਈ ਨੀ ਅੱਜ-ਕੱਲ ਦੇ ਬੱਚੇ ਕਰਦੇ, ਇਸ ਤੋਂ ਅੱਛਾ ਆਪਣਾ ਧਿਆਨ ਆਪ ਹੀ ਰੱਖਣਾ ਪੈਂਦਾ ਭੈਣ ਜੀ।
ਭੈਣ ਜੀ ਮੈਂ ਤੇ ਕੀ ਕਰਾਂ ਮੇਰੇ ਪੈਰਾਂ ਦਰਦ ਹੁੰਂਦਾ ਮੈਂ ਤੇ ਪੈਰ ਮੇਰੇ ਇੱਕਦਮ ਸੁਨ ਹੇਗਾ। ਇੱਕ ਸੱਜਾ ਪੈਰ ਤੇ ਮੇਰਾ ਬਿਲਕੁਲ ਕੰਮ ਨੀ ਕਰਦਾ, ਮੈਂ ਤੇ ਰਾਤੀ ਵੀ ਸੌਦੀ ਹਾਂ ਨਾ
ਤਾਂ ਹੀ ਤੇ ਮੈਂ ਤੁਹਾਨੂੰ ਦੱਸਿਆ, ਕਿ ਤੁਸੀਂ ਵੀ ਜਾਓ ਉੱਥੇ ਤੁਹਾਨੂੰ ਫਰਕ ਲੱਗੇਗਾ।
ਜਰਾਬ ਪਾਣੀ ਹੈਲ ਭੈਜੀ ਰਾਤੀ ਫਿਰ ਕਈ ਲੋਕ ਕਹਿੰਦੇ ਜਰਾਬ ਨਹੀਂ ਪਾਣੀ ਚਾਹੀਦੀ। ਖੂਨ ਬਈ
ਹਾਂ ਰਾਤੀ ਨਾ ਗ ਗੁਬਾਰ ਚੜ੍ਹ ਜਾਂਦਾ, ਸਿਰ ਨੂੰ ਜਰਾਬਾਂ ਨੀ ਪਾ ਕੇ ਸੋਣਾ ਚਾਹੀਦਾ।
ਹਾਂ ਤੇ ਉਹੀ ਮੈਂ ਕਿਹਾ ਪਰ ਮੇਰੀ ਪੈਰ ਕੁੱਟਿਆ ਰਹਿੰਦਾ ਨਾ ਭੈਣ ਜੀ, ਉਹਦੇ ਨਾਲ ਮੈਨੂੰ ਬੜਾ ਆਰਾਮ ਮਿਲਦਾ। ਤੇ ਮੈਂ ਕੱਲ ਬੱਚੇ ਨੂੰ ਪਏ ਆਖਾਂ ਪਈ ਮੈਂ ਥਕੀ ਪੈਸਾ ਸਾਰਾ ਦਿਨ ਦੀ ਤੇ ਮੈਂ ਲੇਟ ਗਈ, ਆ ਤੇ ਮੈਨੂੰ ਅਖ ਲੱਗ ਗਏ ਤੇ ਮੈਂ ਫਿਰ ਤਾਂ ਵੀ ਮੈਨੂੰ ਆਪਣੇ ਆਪ ਪੈਰ ਨਾ ਮਹਿਸੂਸ ਹੋਵੇ ਕਿ ਬਈ ਇਹ ਸੁੂਨ ਹੇਗਾ। ਤੇ ਫਿਰ ਮੈਂ ਵੀ ਰਾਤੀ ਉਹਨਾਂ ਨੂੰ ਕਿਹਾ ਮੈਂ ਕਿਹਾ, ਇਹ ਮੇਰੇ ਪੈਰੇ ਜਰਾਬ ਹੀ ਪਾ ਦੋ ਅੱਧੀ ਜਰਾਬ ਪਾ ਦੋ ਜਿਹੜਾ ਪੈਰ ਮੇਰਾ ਕੁੱਟਿਆ ਰਹੇ, ਉਹ ਕਹਿੰਦੇ ਨੀ ਜਰਾਬ ਨਾ ਪਾ ਮੈਂਹ ਠਾਠਾ ਹੈਗਾ, ਠਾਠੇ ਨਾਲ ਤੇਰਾ ਪੈਰ ਲਪੇਟ ਦਿੰਦਾ ਵਾਂ ਪਰ ਉਹ ਰੂਮਾ ਉਹ ਠਾਠਾਂ ਲਪੇਟਿਆ ਨੇ ੳਹਦੇ ਨਾਲ ਮੈਨੂੰ ਕਾਫ਼ੀ ਆਰਾਮ ਮਿਲਿਆ। ਮੈਨੂੰ ਮਹਿਸੂਸ ਨਹੀਂ ਹੋਇਆ, ਜਿਹੜਾ ਸੁਨਾਪਨ ਸੀ ਨਾ ਮੇਰਾ ਮੈਨੂੰ ਮਹਿਸੂਸ ਨਹੀਂ ਹੋਇਆ। ਪਰ ਮੈਂ ਸੋਚੀ ਪਈ ਆ, ਇੱਕ ਹੱਦ ਤੱਕ ਠਾਠੇ ਬਣਗੀ।
ਹਾਂ ਉਹੀ ਤਾਂਹੀ ਤੇ ਮੈਂ ਕਿਹਾ ਉਥ ਜਾ ਕੇ ਸਿੱਕਾ ਕਰਾਓ, ਤੁਹਾਨੂੰ ਫਰਕ ਲੱਗੇਗਾ।
ਤਾਂਈ ਤਾਂ ਮੈਂ ਸੋਚਦੀ ਪਈ ਸਾ ਭੈਣ ਜੀ ਤਾਂ,
ਤੁਸੀਂ ਤੇ ਭੈਣ ਜੀ ਉਹ ਸ਼ੇਕ ਵੀ ਪੀਂਦੇ ਸੀ, ਸ਼ੇਕ ਨਾਲ ਤੁਹਾਨੂੰ ਕੋਈ ਨੀ ਆਰਾਮ ਆਇਆ, ਤੁਸੀਂ
ਭੈੇ ਸ਼ੇਖ ਦਾ ਦੇਖੋ, ਕਹਿੰਦੇ ਨੇ ਕਿ ਬਈ ਉਹਦੇ ਨਾਲ ਤਾਕਤ ਤਾਂ ਮਿਲਦੀ ਹੈ, ਇਹ ਤੇ ਗੱਲ ਸਹੀ ਹੈਗੀ ਨੇ। ਉਹ ਲੈਣ ਨਾਲ ਥੋੜ੍ਹਾ ਜਿਹਾ ਨਾ ਸਰੀਰ ਨਾ ਕੰਮ ਕਰਦਾ ਨੇ ਅੱਗੇ ਤੇ ਮੈਂ ਕੰਮ ਨਹੀਂ ਕਰ ਸਕਦੀ ਸੀ। ਤੁਸੀਂ ਮੰਨੋਗੇ ਨੀ, ਮੈਂ ਰਸੋਈ ਚ ਖੜੇ ਵੀ ਹੁੰਦੀ ਸਨ ਤੇ ਮੈਨੂੰ ਬੜੀ ਪਰੇਸ਼ਾਨੀ ਹੁੰਦੀ ਸੀ। ਮੈਂ ਕਹਿਣੀ ਆਈ ਕਿਸ ਟਾਈਮ ਕੋਈ ਆਵੇ ਤੇ ਮੈਂ ਰੋਟੀ ਰਟੀ ਦੇਖੇ ਤੇ ਮੈਂ ਆਪਣਾ ਭਲੰਗ ਜਾ ਕੇ ਲੇਟ ਜਾਵਾਂ। ਮੈਂ ਹੁਣ ਕੇ ਕਰਦੀ ਆ। ਭੈਣ ਜੀ ਮੈਂ ਕੁਰਸੀ ਖਿੱਚ ਕੇ ਲੈ ਜਾਂਦੀ ਹਾਂ, ਰਸੋਈ ਚ ਉੱਥੇ ਰ ਕੁਰਸੀ ਖੜੀ ਵਿਛਾਨੀ ਹੈ ਤੇ ਉੱਥੇ ਨਾਲ-ਨਾਲ, ਸਬਜ਼ੀ ਬਣਾਉਂਣੀ ਆ ਤੇ ਥੋੜ੍ਹੀ ਦੇਰ ਬਹਿਣੀ ਆ ਤੇ ਥੋੜ੍ਹੀ ਦੇਰ ਖੜੀ ਹੋਦੀ ਮੇਰੇ ਤੇ ਇਤ ਪੈਸ ਦੀ ਤਕਲੀਫ਼ ਹੈਗੀ ਐ।
ਤੁਹਾਡੀਆਂ ਨੂੰਹਾਂ ਨਹੀਂ ਸਬਜੀ ਕੱਟ ਸਕਦੀਆਂ ਭੈਣ ਜੀ।
ਹਾਂਜੀ
ਨਹੁ ਕੰਮ ਕਰਦੀ ਹੈ ਤੁਸੀਂ ਸਬਜ਼ੀ ਬਣਾਉਂਦੇ ਹੋ
ਉਹ ਭੈਣ ਜੀ ਉਹ ਨੌਕਰੀ ਕਰਦੀਆਂ ਨੇ ਨਾ ਨੌਕਰੀ ਕਰਦੀਆਂ ਨੇ ਭੈਣਜੀ ਫੇਰ ਉਹ ਕੰਮ ਵਾਲੀਆਂ ਬੱਚੀਆਂ ਹੋਈਆਂ ਤੇ ਫੇਰ ਥੋੜਾ ਬਹੁਤ ਤਾਂ ਪੈਕੇ ਆਪ ਨੂੰ ਵੀ ਤਾਂ ਥੋੜਾ ਬਹੁਤ ਕਰਨਾ ਚਾਹੀਦਾ ਹੈ ਘਰ ਦਾ ਗੁਜ਼ਾਰਾ ਤ ਹੀ ਹੁੰਦਾ ਮਿਲ ਕੇ। ਕੰਮ ਕਰ ਲੋ ਨਾ ਤੇ ਬੱਚੇ ਵੀ ਖੁਸ਼ ਤੇ ਆਪ ਵੀ ਖੁਸ਼ ਨਹੀਂ ਤੇ ਨ ਮੂੰਹ ਬਣਿਆ ਹੋ ਬੱਚਿਆਂ ਦਾ ਤੇ
ਸਾਡੀ ਤੇ ਭੈਣ ਜੀ ਨੂੰ ਸਵੇਰੇ ਕੰਮ ਕਰਕੇ ਜਾਂਦੀ ਸਾਰਾ ਕੰਮ ਰੋਟੀ ਪਾਣੀ ਬਣਾ ਕੇ ਪਿੱਛੋਂ ਕੰਮ ਵਾਲੀ ਆਂਦੀ ਕੰਮ ਕਰ ਜਾਂਦੀ ਉਹ ਸਭ ਕਰਕੇ ਜਾਂਦੀ ਏ
ਬਾਈ ਭੈ ਜੇ ਤੁਹਾਡੇ ਘਰ ਚੰਗੇ ਨੇ ਚੰਗੇ ਨੇ ਫਿਰ ਬਾਈ ਬੱਚੇ ਤੁਹਾਡੇ ਆਖੇ ਚ ਉਸਨ ਇਹਹੀ ਗੱਲ ਹੁੰਦੀ ਹੈ ਨਾ ਨਾਲੇ ਥੋੜੀ ਜਿਹੀ ਬੱਚੇ ਆਖੇ ਚੋਣ ਨਾ ਭੈਣ ਜ ਤੇ ਫਿਰ ਥੋੜਾ ਜਿ ਹੋ ਜਾਂਦਾ ਤੇ ਅਸੀਂ ਤੇ ਭੈਜੀ ਕਿਸੇ ਨੂੰ ਕੁਛ ਕਹਿੰਦੇ ਕੋਈ ਨੀ ਬੱਚੇ ਕਰ ਜਾਣ ਤਾਂ ਵੀ ਠੀਕ ਹੈ ਨਾ ਕਰਨ ਤਾਂ ਵੀ ਠੀਕ ਹੈ ਭੈਣ ਜੀ ਮੈਂ ਤੇ ਬ ਬੱਚਿਆਂ ਨੂੰ ਕੁਝ ਕਹਿੰਦੀ ਕੋਈ ਨੀ ਅਗਰ ਉਹਨਾਂ ਨੂੰ ਸਮਝ ਆਵੇ ਤਾਂ ਕਰ ਲੈਣ ਨਾ ਇਹ ਤਾਂ ਫੇਿਰ ਆਪ ਹੀ ਉੱਠ ਕੇ ਬਣਾ ਦੇਣੀ ਆ ਚਲੋ ਬਾਈ ਜੋ ਸਬਜ਼ੀ ਪਈ ਹੋਏ ਆਪ ਅੱਧਾ ਘੰਟਾ ਘੰਟਾ ਤੇ ਲੱਗ ਹੀ ਜਾਂਦਾ ਸਬਜ਼ੀ ਬਣਾਉਣਾ ਕੱਟੋ ਛਿੱਲੋ ਭੈਜੀ ਘੰਟਾ ਤੇ ਮਾਮੂਲੀ ਗੱਲ ਹੈ ਸਬਜ਼ੀ ਬਣਾਉਣ ਵਿੱਚ ਵੀ ਲੱਗ ਜਾਂਦਾ ਨੇ
ਹਾਂ
ਕਈ ਵਾਰ ਤਾਂ ਦਾਲ ਬਣਾ ਜਾਂਦੀ ਹੈਗੀ ਹੈ ਤੇ ਬਣਾ ਜਾਂਦੀ ਹੈ ਤੇ ਉਹ ਦੋ ਫੁਲਕੇ ਲਾ ਲਦਾ ਆਦਮੀ ਚਲੋ ਬੱਚੇ ਗ ਬੱਚਾ ਅਸੀ ਤਿੰਨ ਸਾਢੇ ਤਿੰਨ ਵਜੇ ਆਉਂਦੀ ਹੈ ਇਹਨੂੰ ਰਾਣੀ ਤੇ ਫੇਰ ਚਲੋ ਦੇ ਕਈ ਵਾਰ ਭੁੱਖ ਲੱਗ ਜਾਂਦੀ ਹੈ ਤੇ ਦਾ ਜੀ ਨੂੰ ਵੀ ਦੋ ਫੁਲਕੇ ਪਕਾ ਦੇਣੀ ਆਾਂ ਆਪਣੇ ਵੀ ਦੋ ਫੁਲਕੇ ਲਾ ਲੈਦੀ ਆ ਪੋਤਰਾ ਕਈ ਵਾਰ ਆਉਂਦਾ ਹੈ ਸਕੂਲੋਂ ਡੇਢ ਦੋ ਵਜੇ ਆਇਆ ਚਲੋ ਕਹਿੰਦਾ ਤੇ ਖਾ ਲੈਂਦਾ, ਨੀ ਕਹਿੰਦਾ। ਮੰਮੀ ਆਏਗੀ ਤਾਂ ਖਾਵਾਂਗਾ। ਫਿਰ ਮੈਂ ਕਿਹਾ ਚੱਲ ਫਿਰ ਠੰਡਾ ਹੋ ਜਾਏਗਾ ਬੱਚੇ, ਤਾਂ ਮਾਂ ਆਏਗੀ ਚੱਲ ਬਣਾਏਗੀ ਤੇ। ਮਾਂ ਪੁੱਤਰ ਬਹਿ ਕੇ ਖਾ ਲੈਂਦੇ ਨੇ। ਚਲੋ ਮੈਂ ਕਿਹਾ ਠੀਕ ਹੈ। ਬੱਚੇ ਖੁਸ਼ ਤਾ ਆਪ ਵੀ ਖੁਸ਼। ਮੈਂ ਜ਼ਬਰਦਸਤੀ ਨਹੀਂ ਕਰਦੀ ਭੈਣ ਜੀ ਕਿਸੇ ਨਾਲ। ਹੋਰ ਸੁਣਾਓ? ਤੁਹਾਡੇ ਬੱਚਿਆਂ ਦਾ ਕੀ ਹਾਲ ਹੈ?
ਸਭ ਠੀਕ ਨੇ। ਭੈਣ ਜੀ ਤੁਸੀਂ ਸੁਣਾਓ? ਚਲਦੀ ਪਈ ਗਡੀ ਬਸ। ਦਵਾਈਆਂ ਖਾਈ ਜਾਂਦੇ ਹਾਂ। ਟਾਈਮ ਚਲਾਈ ਜਾਂਨੇ ਹਾਂ।
ਦਵਾਈਆਂ ਨਾ ਖਾਓ ਨਾ ਤੁਸੀਂ। ਸੀ ਦਵਾਈਆਂ ਨਾ ਤੈਨੂੰ ਉਹ ਦਸ ਅ-ਹੋਰ ਵੀ ਅਹ ਕਿਡਨੀ ਤੇ ਤੇ ਹੜ ਤੇ ਤੇ ਲੋਕ ਕਹਿੰਦੇ ਕਿ ਬੜਾ ਫ਼ਰਕ ਪੈ ਜਾਂਦਾ ਹੈ। ਦਵਾਈਆਂ ਨੀ। ਦਰਦ ਦੀ ਦਵਾਈ ਨਹੀਂ ਖਾਣੀ ਚਾਹੀਦੀ, ਕਹਿੰਦੇ ਨੇ।
ਕੀ ਕਰੀਏ ਭੈਣ ਜੀ? ਹੁਣ ਚੱਲਦਾ ਨੀ ਸ਼ਰੀਰ। ਖਾਣੀਆਂ ਹੀ ਪੈਂਦੀਆਂ ਨੇ ਕੀ ਕਰੀਏ?
ਨਹੀਂ ਬਾਬਾ ਮੈਂ ਤੇ ਬਈ ਦਵਾਈ, ਮੈਂ ਥੋੜ੍ਹੀ ਔਖਤ ਹੋ ਜਾਂਦੀ ਹੈ। ਮੈਂ ਦਵਾਈਆਂ ਨਾ ਜ਼ਿਆਦਾ ਖਾਂਦੀ। ਦਵਾਈਆਂ ਖਾ ਲੋ ਤਾਂ ਸ਼ਰੀਰ ਹੀ ਅਕੜੇ ਜਾਂਦੇ ਨੇ। ਮੈਂ ਅਬ ਸੱਚੀ ਮੈਂ ਤੁਹਾਨੂੰ ਦੱਸ ਰਹੀ ਹਾਂ, ਦ-ਪਾਣੀ ਖੁੱਲਾ ਪੀਓ ਥੋੜ੍ਹਾ ਜਿਹਾ। ਪਾਣੀ, ਗਰਮੀ ਦਾ ਟੈਮ ਹੈ ਨਾ। ਕਹਿੰਦੇ ਨੇ ਕਿ ਬਈ ਜਿੰਨਾ ਵ ਨਾ ਭੈਣਜੀ ਤੇ ਉਹ ਸਾਡੇ ਉੱਥੇ ਵੀ ਸਮਝਾਉਦੇ ਨੇ, ਕਹਿੰਦੇ ਨੇ ਵੀਹ ਕਿੱਲੋ ਵਜਨ ਪਿਛੇ-ਸਹੀ ਇੱਕ-ਇੱਕ-ਇੱਕ ਕਿੱਲੋ ਮਤਲਬ ਪਾਣੀ ਤੇ ਬੋਟਲ ਪਾਣੀ ਪੀਓ। ਉਹਦੇ ਨਾਲ ਤੁਹਾਡਾ ਫ਼ਰਕ ਪਏਗਾ, ਜਾਂ ਪਾਣੀ ਪੀਣ ਨਾਲ ਨਾ ਸ਼ਰੀਰ
ਪਾਣੀ ਤਾਂ ਪੀਂਦੀ ਆ ਭੈਣਜੀ। ਪਾਣੀ ਤੇ ਗਰਮੀ ਹੈਗੀ ਆ, ਪਾਣੀ ਤੇ ਪੀਤਾ ਹੀ ਜਾਂਦਾ ਹੈ ਕਾਫ਼ੀ।
ਹਾਂ ਉਹ, ਪਾਣੀ ਪੀਓ ਭੈਣ ਜੀ। ਅੱਜ ਕੱਲ ਹੋਰ ਕੁਛ ਨਹੀ ਹੈ। ਇਹ ਥੋੜ੍ਹਾ ਜਿਹਾ ਸ਼ਰੀਰ ਦਾ ਧਿਆਨ ਰੱਖੋ। ਖਾਣ ਪੀਣ ਦਾ ਧਿਆਨ ਰੱਖੋ। ਥੋੜ੍ਹਾ ਜਿਹਾ, ਹਰ ਚੀਜ਼ ਨੂੰ ਦੇਖਣਾ ਪੈਂਦਾ ਹੈ। ਜਿਹੋ ਜਿਹਾ ਸ਼ਰੀਰ ਬਣ ਜਾਏ ਨਾ ਭੈਣਜੀ, ਓਹੋ ਜਿਹਾ ਖਾਣਾ ਖਾਓ। ਮੈਂ ਤਾਂ ਇੱਕ ਦੱਸਾਂ। ਹਲਕੇ ਤੋਂ ਹਲਕਾ ਖਾਣਾ ਖਾਓ। ਇਹ ਸਬਜ਼ੀਆਂ ਖਾਓ ਜ਼ਿਆਦਾਤਰ ਸਲਾਦ ਖਾਓ ਭੈਣ ਜੀ, ਸਲਾਦ। ਸਾਨੂੰ ਵੀ ਇਹ ਕਹਿੰਦੇ ਨੇ, ਸਾਡਾ ਵੀ ਇਹ ਬ-ਬ ਬੱਚਾ ਵੀ ਕਹਿੰਦਾ, ਕਿ ਮੰਮੀ ਬੜੀ-ਬੜੀ ਮੰਮੀ ਬੜੀ ਮਾ ਅਹ-ਮੰਮਾ ਆਪ ਸਲਾਦ ਜ਼ਿਆਦਾ ਖਾਇਆ ਕਰੇ ਕਰੋ। ਹੁਣ ਤੁਸੀਂ ਬਜ਼ੁਰਗ ਹੋ ਰਹੇ ਹੋ। ਉਹ ਮੈਂ ਕਿਹਾ ਬ
ਚੇ ਮੈਂ ਚੱਲੀ ਸੀ ਸਬਜ਼ੀ ਲੈਣ। ਭਾਈ ਨੀਚੇ ਵਾਜਾ ਵੀ ਮਾਰਦਾ ਪਿਆ ਹੈ। ਚੱਲੀ ਹੀ ਸੀ। ਮੈਂ ਕਿਹਾ ਚੱਲ ਦੋ ਮਿੰਟ ਗੱਲ ਕਰ ਲਾ ਤੁਹਾਡੇ ਨਾਲ। ਚਲੋ ਠੀਕ ਹੈ ਭੈਣ ਜੀ ਮੈਂ ਨੀਚੇ ਜਾਦੀ ਹਾਂ ਭਾਈ ਆਵਾਜਾਂ ਮਾਰਦਾ ਪਿਆ ਹੈ। ਠੀਕ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
ਅੱਛਾ ਜੀ ਸਤ
ਸਤਿ ਸ੍ਰੀ ਅਕਾਲ।